ਹੈਲੋ-
ਹਾਂਜੀ-
ਸਤਿ ਸ੍ਰੀ ਅਕਾਲ ਜੀ।
ਸਤ ਸ਼੍ਰੀ ਅਕਾਲ।
ਹਾਂਜੀ- ਫੇਰ ਮਤਲਬ ਅਸੀਂ ਫਾਸਟ ਫੂਡ ਵੀ ਕੀ ਗੱਲ ਕਰ ਰਹੇ ਸੀ। ਟੋਪਿਕ ਬਾਰੇ ਹਾਂਜੀ ਸਾਡੇ ਭ ਹਨਾ ਅਸੀਂ ਉਹ ਗੱਲ ਕਰਨ ਦੇ ਕਿ ਕਿੰਨਾ ਅੱਜ ਕਲ ਓਇਲ ਵਗੈਰਾ ਕਿੰਨਾ ਸਾਡੇ ਸਰੀਰ ਦੇ ਹਾਨੀ ਕਾਰਕ ਹੈ ਹਨਾ
ਹਾਂਜੀ ਬਹੁਤ ਜ਼ਿਆਦਾ ਨਾਲੇ ਨਾ ਹੱਲੇ ਜਿਹੜੇ ਜਿਹੜੇ ਮਤਲਬ ਕਿ ਚੀਜ਼ਾਂ ਨੂੰ ਇਹ ਗੀਝੇ ਹੋਣ ਨਾ ਖਾਣ ਨੂੰ ਉਹਨਾਂ ਨੂੰ ਹੈਬਿਟ ਹੋਵੇ ਉਹਨਾਂ ਲਈ ਇਹ ਚੀਜ਼ਾਂ ਸੂਟ ਕਰਦੀਆਂ ਨੇ ਪਰ ਜਿਹੜੇ ਨਹੀ ਨਾ ਹੋਣ ਇਹ ਚੀਜ਼ਾਂ ਦੇ ਮਤਲਬ ਕਿ ਹੈਬਿਟ ਨੇ
ਹਾਂਜੀ-
ਖਰਾਬ ਹੋ ਜਾਂਦਾ ਬਾਅਦ ਵਿੱਚ
ਸਹੀ ਗੱਲ ਹੈ। ਹਾਰਟ ਦੇ ਜਿਹੜੀ ਅੱਜ ਕਲ ਜ਼ਿਆ ਪ੍ਰੋਬਲਮ ਆ ਉਹ ਵੀ ਫਾਸਟ ਫੂਡ ਦੇ ਨਾਲ ਹੀ ਹੋ ਰਹੀ ਹੈ।
ਹਾਂਜੀ -ਹਾਂਜੀ-
ਇੱਕ ਗੈਸ ਦੀ- ਪ੍ਰੋਬਲਮ ਫਿਰ ਗੈਸ ਦੀ ਪ੍ਰੋਬਲਮ ਦੇ ਨਾਲ ਹਾਰਟ ਦੀ ਪ੍ਰੋਬਲਮ ਪ੍ਰੋਬਲਮ ਵੀ ਹੈਗੀ ਆ ਪਰ ਬੱਚੇ ਅੱਜ ਕੱਲ੍ਹ ਹਟਦੇ ਨਹੀ ਨਾ ਬੱਚਾ ਇੱਕ ਤਾਂ ਸਕੂਲ ਦਾ ਟਾਈਮਿੰਗ ਗ਼ਲਤ ਹੈਗੀ ਨਾ- ਜਿਵੇਂ ਇੱਕ ਤੇ ਅੱਜ ਕੱਲ ਪੂਰਾ ਡਾਇਟ। ਪੈਲਨ ਕੀਤਾ ਹੁੰਦਾ ਸਕੂਲੋਂ ਲੈਣਗੇ। ਬੱਚਿਆਂ ਦਾ ਆਹ ਵਾਲੇ ਨਾ। ਪੀਣਾ ਵੇ। ਨਜਾਦੀਪ ਸਕੂਲ ਭੇਜਣ ਵਾਲਾ ਤੇ ਸਨੈਕਸ ਭੇਜਣੇ ਜੇ।
ਹਾਂਜੀ ਉਹ ਤਾਂ ਬੰਦਾ ਮਤਲਬ ਕਿ ਉਹਦੇ ਕੋਲ ਜਿਹੜਾ ਪੇਰੈਂਟਸ ਹੁੰਦਾ ਉਹਦੇ ਕੋਲ ਅੱਗੇ ਟਾਈਮ ਬਹੁਤ ਘੱਟ ਹੁੰਦਾ ਉੱਤੋਂ ਹੋਰ ਉਹਨਾਂ ਨੂੰ ਬੋਝ ਪਾ ਦਿੰਦੇ ਨੇ।
ਇੱਕੇ ਸਾਡੇ ਵਰਗੇ ਅਸੀਂ ਘਰੇ ਫਰੈਂਚ ਫਰਾਈ ਜਿੱਦਣਨੈਕਸ ਭੇਜਣ ਹੋਣ ਘਰੇ ਅਸੀਂ ਸੋਚਦੇ ਹਾਂ ਆਲੂਆਂ ਤੇ ਫਰੈਂਚ ਫਰਾਈ ਬਣਾ ਕੇ ਭੇਜ ਦਾਂਗੇ। ਤੇ ਬੱਚੇ ਵੀ ਦੋ ਜੋ ਕਹਿਣਗੇ। ਤੇ ਆਹ ਨਹੀ ਖਾਣੇ ਬਾਜ਼ਾਰ ਵਾਲੇ ਹੀ ਖਾਣੇ ਆ
ਹਾਂਜੀ ਇਹ ਆਦਤ ਨਾ ਫੇਰ। ਬੱਚਿਆਂ ਦੀ ਇਹ ਸਕੂਲ ਲੈਣ ਜਾਣ ਚਾਹੀਦਾ ਵਾ ਕਿ ਹਾਂ। ਬੱਚੇ ਨੂੰ ਆਪਣੀ ਮਰਜੀ ਫਰੂਟਸ ਲੈ ਕੇ ਆਵੇ ਆਪਣੇ ਘਰ ਦਾ ਖਾਣਾ ਲੈ ਕੇ ਆਵੇ ਤੁਹਾਨੂੰ ਕੀ ਲੱਗੇ
ਹੂੰ। ਸਕੂਲ ਵਿੱਚ ਨਾ ਬਹੁਤ ਅੱਜ। ਚਲੋ ਅੱਜ ਕੱਲ੍ਹ ਸਕੂਲ ਵੀ ਮਤਲਬ ਪੈਸਾ ਦਾ ਸਾ ਜ਼ਰੀਆ ਬਣਿਆ ਹੋਇਆ ਧੰਦਾ ਇਸ ਤਰ੍ਹਾਂ ਮੰਨ ਲਿਆ।
ਹਾਂਜੀ ਹਾਂਜੀ ਇਹ ਬਸ। ਦੀ ਠੱਗ ਦੇਣੇ ਨੇ। ਪੇਰੈਂਟਸ ਨੂੰ ਵੀ ਉਹ ਤੇ ਅੱਗੇ ਪਤਾ ਨੀ ਕਿਦਾਂ ਜਿਹੜੇ ਪੂਅਰ ਹੁੰਦੇ ਆ ਉਹਨਾਂ ਨੂੰ ਵੀ ਮਤਲਬ ਏਦਾਂ ਹੀ ਇਹਨਾਂ ਨੇ ਕੀਤਾ ਹੋਆ ਵਾ। ਵੇਖਦੇ ਨੀ ਆ ਤੁਸੀਂ ਉਹ ਵੀਡੀਓ ਵੇਖੇ ਸੀ ਜਿਹੜੇ ਮਤਲਬ ਏਦਾਂ ਹੀ ਮਦਰ ਗਏ ਸੀ। ਜਿਹੜੇ ਬਾਹਰੋਂ ਬੁੱਕਾਂ ਲੈ ਕੇ ਆਏ ਸੀ ਤੇ ਉਹਨਾਂ ਨੂੰ ਕਿੱਦਾਂ ਪ੍ਰਿੰਸੀਪਲ ਨੇ ਉਹ ਨੂੰ ਐ।
ਹਾਂ ਹਾਂ ਹਾਂ ਵੇਖੀ ਸੀ ਵੇਖੀ ਸੀ ਮੈਂ ਇੱਕ ਤੇ ਬੱਚਾ ਇੱਕ ਬੱਚੇ ਨੂੰ ਵੀ। ਇਹਨਾਂ ਨੇ ਕਿੰਨਾ ਹਰਾਸਮੈਂਟ ਕੀਤਾ ਸੀ ਇਹਨਾਂ ਨੇ ਬੱਚੇ ਨੂੰ।
ਅੱਛਾ।
ਦਿੱਲੀ ਦੀ ਇੱਕ ਵੀਡੀਓ ਸੀ ਉਹ ਵੀ ਬਹੁਤ ਵਾਇਰਲ ਹੋਈ ਸੀ। ਜੀ। ਇੱਕ ਤੇ ਟੀਚਰਸ ਦੇ ਤੇ ਅੰਦਰ ਅੱਜ ਕੱਲ੍ਹ ਕਿਸੇ ਦੇ ਅੰਦਰ ਵੈਸੇ ਪੇਸ਼ੈਂਸ ਕਹਿਲੋ ਚੀਜ਼ ਨੀਂ ਹੈਗੀ ਪੇਸ਼ੈਂਸ ਨਾਂ ਦੀ।
ਹਾਂਜੀ ਤੇ ਤੇ ਹੋਰ।
ਬੱਚੇ ਨੂੰ ਮਾਰਦੇ ਨੇ ਹਰਾਸਮੈਂਟ ਕਰੀ ਜਾਣਗੇ ਕਦੀ ਫੀਸਾਂ ਦਿਉ ਹਰਾਸਮੈਂਟ ਕਰਦੇ ਨੇ ਕਦੀ ਮਾਰਦੇ। ਕਹਿੰਦੇ ਨੇ ਕਦੀ ਪੇਪਰ ਨੀ ਲੈਣਾ? ਕਦੇ ਕੁੱਛ ਨੀ ਜਾਣਾ ਇਹ ਚੀਜ਼ਾਂ ਵੀ ਗ਼ਲਤ ਆ ਨਾ।
ਬੱਚਿਆਂ ਨਾਲ ਵੀ ਬੌਤ ਵਧੀਆ ਕੈ ਤੇ ਕਰਦੀਆਂ ਨ ਟੀਚਰਾਂ ਜੇੜੇ ਬੱਚੇ ਪੂਅਰ ਹੁੰਦੇ ਨਾ ਨਾ ਔਨਾਂ ਦੀ ਕੋਈ ਹੈਲਪ ਕੀਤੀ ਜਾਂਦੀ ਐ ਨਾ ਕੁ ਛੋਰ।
ਹੂੰ, ਸਹੀ ਗੱਲ ਏ ਨਹੀਂ ਬਟ ਹੋਣ ਤਾਂ ਅਜੇ ਪ ਅਜੇ ਤੇ ਮਾਨ ਸਾਬ ਨੇ ਮਤਲਬ ਕੀਤੀ ਐ, ਮਤਲਬ ਉਨਾਂ ਨੇ। ਕਿ ਜਿਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਦੀ ਫੀਸ ਬਜਾ ਇਨਾ ਹਰ ਸਾਲ ਵਧੋਂਦੇ ਨੇ ਇਨ੍ਹਾਂ ਨੂੰ ਪੇਰੈਂਟਸ ਨੂੰ ਪਤਾ ਨੀ ਤਿੰਨ ਚਾਰ ਸਾਲ ਦਾ ਕੈੰਦੇ ਰਿਫੰਡ ਵਾਪਿਸ ਕੀਤਾ ਜਾਵੇ। ਪੰਜ ਪਰਸੈਂਟ ਦਾ ਤੇ ਰਿਫੰਡ ਕਿਆ ਓਨਾਂ ਨੇ ਵਾਪਿਸ ਕਰਨ ਨੂੰ। ਦੇਖੋ ਏ ਵੀ ਏ ਵੀ ਸਕੂਲ ਵਾਲੇ ਮੰਨਦੇ ਹੈ ਕਿ ਨਹੀਂ। ਮਤਲਬ ਬੋਤ ਕੁਛ ਪਾ ਪ੍ਰੈਸ਼ਰ ਹੈਗਾ ਏਸ ਚੀਜ਼ ਦਾ। ਤੇ ਮੇਰੇ ਅਕੋਰਡਿੰਗ ਤੇ ਅੱਜ-ਕੱਲ ਜਿਸ ਤਾਂ ਬੱਚੇ ਕਈ ਨਹੀਂ ਕਈ ਪੇਰੈਂਟਸ ਨਹੀਂ ਪੜ੍ਹਵਾ ਸਕਦੇ ਅਪਣੇ ਬੱਚਿਆਂ ਨੂੰ। ਮੇਰੇ ਅਕੋਰਡਿੰਗ ਤੇ ਸਕੂਲ ਐਹੋ ਜੇ ਕੋਈ ਖੁੱਲਣੇ ਚਾਈਦੇ ਇਨ੍ਹਾਂ ਲਈ, ਨਈਂ। ਉਨਾਂ ਦਾ ਬੱਚ
ਜਿੱਥੇ ਫਰੀ ਐਜੂਕੇਸ਼ਨ ਹੋਵੇ
ਕਿਊਂਕਿ ਅੱਜ-ਕੱਲ ਜੇੜੀ ਅਹ
ਦਿੰਦੇ ਆਏ ਜੇੜੇ ਮਤਲਬ ਕਿ ਜਿਨਾਂ ਦੇ ਫਾਦਰ ਨਾ ਹੋਣਾ।
ਬੱਟੇ ਜੇੜੇ ਹੈਗੇ ਐ, ਜਿਨਾਂ ਦੇ ਹੈਗੇ ਆ ਸਭ ਕੁਛ ਆ ਪੇਰੈਂਟਸ ਹੈਗੇ ਨੇ ਕਈਆਂ ਕੋ ਕੰਮ ਕਾਰ ਨੀ ਹੁੰਦਾ। ਹਨਾ।
ਹਾਂਜੀ ਹਾਂਜੀ, ਏਤੇ ਹੈ।
ਔ ਬੰਦਾ ਕੀ ਕਰ ਸਕਦਾ, ਹਨਾ। ਸਹੀ ਗੱਲ ਏ ਜੀ, ਔਹ ਕਿੱਥੇ ਲੈ ਕੇ ਔਣ ਵਿਚਾਰੇ ਏ ਤਾਂ ਫੇਰ ਸ ਥੋੜਾ ਬੌਤ ਕਰਨਾ ਚਾਹੀਦਾ ਜਾਂ ਤੇ ਥੋੜ੍ਹਾ ਬੌਤ ਸਕੂਲ ਵਾਲਿਆਂ ਨੂੰ ਵੀ ਕਰ ਦੇਣਾ ਕਿਉਂਕਿ ਇੰਨੀਆਂ ਲੋਕਾਂ ਦੀਆਂ ਫੀਸਾਂ ਠੱਗਦੇ ਈ ਨੇ ਓਹ।
ਹਾਂਜੀ ਹਾਂਜੀ, ਤੇ
ਇਨ। ਕ ਲੈਂਦੇ ਅਗਰ ਇੱਕ ਅੱਧਾ ਬੱਚਾ ਕਿਸੇ ਦਾ ਪੜ੍ਹਾ ਵੀ ਦੇਣਗੇ ਫ੍ਰਰੀ ਵਿੱਚ ਤਾਂ ਉਹਦੇ ਵਿੱਚ ਕਿਹੜੀ ਹੋ ਜਾਏਗੀ।
ਫੇਰ ਜੇ ਮੰਨ ਲਓ ਮਤਲਬ ਬੱਚਾ ਪੜ੍ਹਨ ਨਹੀਂ ਵੀ ਰਿਹਾ ਵਾ ਪੇਰੈਂਟਸ ਕਹਿੰਦੇ ਕਿ ਸੀਨੀਰ ਫੀਸਾਂ ਦਿੰਦੇ ਹਾਂ। ਤੁਸੀਂ ਏਦਾਂ ਨ ਕਰਦੇ ਬੱਚਾ ਪੜ੍ਹਦਾ ਵੀ ਸਹੀ ਹੋਵੇ ਪਾਵੇਂ
ਸਹੀ ਗੱਲ ਐ। ਪਰ ਬੱਚਿਆਂ ਦਾ ਪ੍ਰੋਪਰ ਫੇਸ ਨੀ ਹੈਗਾ। ਦੇ ਤੀ ਦੀ ਸਕੂਲ ਵਿੱਚ ਬਿਲਕੁਲ ਵੀ
ਹਾਂਜੀ ਹਾਂਜੀ।
ਹ ਬੇਸ ਨ ਮੇਰੇ ਅਕੋਰਡਿੰਗ ਤੇ ਬਿਲਕੁਲ ਹੀ ਨ ਮੇਰਾ ਤੇ ਖੁਦ ਆਪਣੇ ਟੀਚਰ ਨੂੰ ਮੈਂ ਮੇਰੀ ਬੇਟੀ ਹੀ ਲੋਕਡਾਊਨ ਵਿੱਚ ਮਤਲਬ ਮੇਰੀ ਬੇਟੀ ਦਾ ਨਾ ਸਾਰਾ ਬੇਸ ਖ਼ਰਾਬ ਹੋ ਚੁੱਕਿਆ ਸੀ।
ਬੋਝ ਜ਼ਯਾਦਾ ਸੀ ਔਦੇ ਤੇ
ਹਾਂਜੀ ਬਹੁਤ ਜ਼ਿਆਦਾ ਬੇਸ ਖ਼ਰਾਬ ਹੋ ਗਿਆ ਸੀ, ਉਹਨੂੰ ਅੱਖਰਾਂ ਦੀ ਪਹਿਚਾਣ ਨਹੀਂ ਸੀ ਹੁੰਦੀ। ਤੇ ਸੈਕਿੰਡ ਕਲਾਸ ਵਿੱਚ ਨਹੀਂ ਮੇਰੀ ਗੱਲ ਤਾਂ ਸੁਣੋ ਕਲਾਸ ਵਿੱਚ ਉਹਦੇ ਟੀਚਰਸ ਨੇ ਪਤਾ ਨਹੀਂ ਉਹਨੂੰ ਅਗਰ ਉਹਨੂੰ ਜੋੜ ਹੀ ਨਹੀਂ ਪੜ੍ਹਨੇ ਆ ਰਹੇ ਤੇ ਉਹਨੂੰ ਕਿੱਦਾਂ ਵੀ ਤੁਸੀਂ ਪਾਸ ਕਰਾਦੇ ਹੋ ਬੱਚੇ।
ਹਾਂਜੀ ਹਾਂਜੀ।
ਇਹ ਤਾਂ ਟੀਚਰਸ ਨੂੰ ਚਾਹੀਦਾ ਨਾ ਜਦ ਮੇਰਾ ਬੱਚਾ ਮੈਨੂੰ ਨੀ ਸੁਣਾ ਰਿਹਾ ਤੇ ਟੀਚਰ ਕਿੱਦਾਂ ਕਹਿ ਰਿਹਾ ਕਿ ਤੁਹਾਡਾ ਬੱਚਾ ਪੜ੍ਹਦਾ ਪਿਆ।
ਹਾਂਜੀ ਇਹ ਤੇ ਹੈ ਬਾਅਦ ਵਿੱਚ ਫੇਰ ਬੱਚਾ
ਕਿੰਨਾ ਜ਼ੇਦਾ ਅੱਜ ਬੱਚਾ ਉਹ ਤੰਗ ਹੋ ਰਿਹਾ, ਔਨੂ ਮਾਰਕਸ ਟਾਈਮ ਕਹਿ ਲਓ ਨਾ ਮਸਾਂ ਹੀ ਤੇ ਮੈਂ ਆਪਣੇ ਬੱਚੇ ਨੂੰ ਉਸ ਟਾਈਮ ਤਕ ਲੈ ਕੇ ਆ ਰਹੀ ਆ, ਕਿ ਉਹਦੇ ਫੋਰਮ ਦੀ ਰਸ਼ੀਦ ਨਹੀ ਹੈਗੀ, ਉਹ ਸਭ ਕੁਛਮ
ਹਾਂਜੀ ਅਤੇ ਜਦੋਂ ਲੋਕਡਾਊਨ ਲੱਗੇ ਸੀ ਤੇ ਉਥੇ ਜ਼ੁਮ ਮੀਟਿੰਗ ਵ ਲਾਉਂਦੇ ਸੀ ਟੀਚਰਸ, ਤੇ ਜ਼ੁਮ ਮੀਟਿੰਗ ਵਿੱਚ ਕੁੱਝ ਸਮਝ ਨੀ ਲੱਗਦੀ ਕੌਣ ਬੱਚਾ ਪੜ੍ਹਨ ਦੇ ਕੌਣ ਨਹੀਂ, ਕੋਈ ਚੈਟ ਤੇ ਲੱਗਾ ਹੋਯਾ, ਕੁਝ ਜਿਹਨੇ ਮਤਲਬ ਕਿ ਮੈਂ ਵੀ ਜਦੋਂ ਮੇਰੇ ਵੀ ਸਟੱਡੀ ਕਰਦੀ ਪਈ ਜੀ, ਉਹਨੂੰ ਫਿਫਥ ਕਲਾਸ 'ਚਦੋਂ ਹੁਣ ਮੈਂ ਰੀਸੈਂਟਲੀ ਪਲੱਸ ਵਨ 'ਚ ਜਦੋਂ ਮੈਂ ਫਿਫਥ ਕਲਾਸ 'ਚ ਉਦੋਂ ਲੱਗਾ ਸੀ ਲੋਕਡਾਊਨ, ਤੇ ਜਦੋਂ ਮੈਂ ਜ਼ੁਮ ਮੀਟਿੰਗ ਲਗਾਉਣੀ ਮਤਲਬ ਉੱਥੇ ਮੈਨੂੰ ਕੁੱਦ ਸਮਝ ਨਹੀਂ ਲੱਗਣੀ ਮੈਂ ਇੱਕ ਵਾਰੀ ਲਗਾਈ ਬਾਅਦ ਮੈਂ ਜ਼ੁਮ ਮੀਟਿੰਗ ਕਦੇ ਨਹੀਂ ਲਗਾਈ, ਕਿਉਂਕੇ ਕੁਛ ਸਮਝ ਜੀ ਲੱਗਦੀ ਪਈ ਸੀ ਐਵੇਂ ਆਪਣਾ ਨੈੱਟ ਵੀ ਵੇਸਟ ਬੈਟਰੀ ਵੀ ਸੇਵ ਨਹੀਂ ਹੁੰਦੀ ਸੀ।
ਹਾਂਜੀ ਹੁਣ ਪਤਾ, ਪਤਾ ਜੋ ਸਾਹਮਣੇ ਸਟਡੀ ਹੋਏ, ਔ ਫੋਨਾਂ ਚ ਨਹੀਂ ਹੁੰਦੀ। ਅੱਜ ਕੱਲ ਤਾਂ ਵੈਸੇ ਹੀ ਕੁਛ ਸਟੱਡੀ ਹੈ। ਫੋਨਾਂ ਚ ਹੋਣ ਲੱਗ ਪਆਂ ਬੱਚੇ ਨੂੰ ਪੁੱਛਣਾ ਕੀ ਆ ਬੱਚੇ ਨੂੰ ਕਹਿ ਦ ਆਹ ਸਵਾਲ ਹੈਗਾ ਰਿਪਲਾਈ ਦੋ ਫਟਾਫਟ ਫੋਨ ਵਿੱਚ ਜਾ ਕੇ ਕਰਕੇ ਸਿਰ ਚ ਮਾਰਦੇ, ਚਲੋ ਜੀ ਐਲੋ ਫੜੋ
ਹਾਂਜੀ ਚੈਟ ਜੀ ਪੀ ਟੀ ਖੋਲਣਾ ਏ, ਅਤੇ ਮਤਲਬ ਇੱਦਾਂ ਹੀ।
ਹਾਂ,
ਹਾਂਜੀ,
ਬਾਕੀ ਚਲੋ ਅਜੇ ਤਾਂ ਰੱਬ ਦੇ ਆਸ ਰਹੇ ਬੱਚੇ ਸਾਡੇ ਪੜ੍ਹਨ ਦੇ ਅਜੇ ਗਾਹ ਗਾਤਾ ਨੀ ਕੀ ਹੋਣਾ ਜੇ,
ਤੇ ਨਹੀਂ ਕੋਈ ਨੀ ਜੇ ਬੱਚੇ ਰ ਮਨ ਹੋ ਕਿ ਹਾਂ ਮੈਂ ਕੁੱਝ ਬਣਨਾ ਵਾ ਭਾਵੇਂ ਉਹ ਘੱਟ ਪੜ੍ਹਦਾ ਹੈਏ ਵੱਧ ਪੜ੍ਹਦਾ ਹੈਏ ਉਹਨੂੰ ਬੱਸ ਉਹ ਤਾਂ ਪੁਆਇੰਟ ਹੋਣਾ ਚਾਹੀਦਾ ਕਿ ਮੈਂ ਇਹ ਚੀਜ਼ ਬਣਾਣ, ਬਣਨਾ ਵਾਂ ਕਿ ਹਾਂ ਮੈਂ ਬਣਨਾ ਵਾ ਅਤੇ ਮੈਂ ਭ ਘੱਟ ਬੜਾ ਜਾਂ ਵੱਧ ਬੜਾ ਕਿਉਕਿ ਜਿਹੜੇ ਵੱਧ ਬਣੇ, ਬੈਠੇ ਆ ਨਾ ਸੱਚ ਦੱਸਾਂ ਤੇ ਉਹ ਮਤਲਬ ਕੁੱਝ ਨੀ ਮਿਲਿਆ ਨੂੰ ਸਰਕਾਰ ਸਰਕਾਰਾਂ ਵੱਲੋਂ ਨਾ ਉਹਨੂੰ ਖੁਦ ਕਿਸੇ ਨੇ ਪ੍ਰੋਵਾਈਡ ਕੀਤਾ।
ਪੜ੍ਹੇ ਲਿਖੇ ਆ।
ਹੂੰ,
ਕੋਈ ਲੱਗਾ ਹੋਇਆ ਕੋਈ ਕਿਤੇ ਡਿਲੀਵਰੀ ਕਰ ਰਿਹਾ ਵ ਬ ਕਰ ਰਿਹਾ ਵਾ ਬ
ਹਾਂਜੀ ਹਾਂਜੀ, ਤੇ ਕਈ ਇਹੋ ਜਿਹੇ ਵੀ ਹਾਂਜੀ ਜੇ ਕਈ ਇਹੋ ਜਿ ਜੇ ਬੰਦੇ, ਪ ਪੜ੍ਹਦੇ ਘੱਟ ਪਰ ਉਹਨਾ ਦੇ, ਏਮ ਇੱਕੋ ਹੋ ਹੁੰਦਾ ਕਿ ਆਪਾਂ ਇਹ ਬਣਨਾ ਵਾ ਜਿਵੇਂ ਕਿ ਮੰਨ ਲਓ ਲੋਅਰ ਬਣਨਾ ਵਾ ਕਿ ਹਾਂ ਮੇਰਾ ਇਹਏ ਆ ਭਾਵੇੈਂ ਘੱਟ ਪੜ੍ਹ ਭਾਵੇ ਵੱਧ ਪੜ੍ਹਾ ਪਰ ਉਹਨੂੰ ਇਹ ਚ ਹੋਣਾ ਕਿ ਕੁਝ ਬਣਨਾ, ਭਾਵੇਂ ਫੋਨ ਤੋਂ ਪੜ੍ਹ ਕੇ ਬਣੇ ਭਾਵੇਂ ਸਕੂਲ ਦੇ,
ਜੋਬਸ ਵੀ ਅਗਰ ਲੈਣੀਆਂ ਨਾ ਉਹ ਵੀ ਰਿਸ਼ਵਤ ਦੇ ਨਾਲ ਹੀ ਚੱਲਦੀ ਹੈ ਪੈਸੇ ਦੀ ਖੇਡ ਹੁੰਦੀ ਹੈ।
ਪਹਿਲਾਂ ਉਹਨਾਂ ਨੂੰ ਜਿਹੜੇ ਜੋਬ ਦੀ ਜਿਹੜੀ ਪੇਮੈਂਟ ਹੋਣੀ ਹੁੰਦੀ ਉਹ ਤੋਂ ਵੱਧ ਕੇ ਉਹਨਾਂ ਨੂੰ ਪਹਿਲਾਂ ਪੈਸੇ ਦੇਣੇ ਪੈਂਦੇ ਨੇ ਸਬਮਿਟ ਕਰਵਾਣੇ ਪੈਂਦੇ ਨੇ
ਹਾਂ ਉਹ ਕਹਿ ਰਹੀ ਆ ਨਾ। ਪਹਿਲਾ ਰਿਸ਼ਵਤ ਦੋ ਫੇ ਕਰ ਸਕਦੇ ਨੇ ਤੇ ਅਦਰਵਾਈਜ਼ ਅਸੀਂ ਕੁਛ ਨੀ ਕਰ ਸਕਦੇ। ਸਾਡੀ ਮਿਹਨਤ ਕੀਤੀ ਤੇ, ਮੁੱਲ ਨਹੀਂ ਹੈਗਾ ਇਸ ਚੀਜ਼ ਦਾ ਜਿਹੜੇ ਨਹੀਂ ਪੜ੍ਹ ਸਕਦੇ, ਜਿਹੜੇ ਪ੍ਰੋਪਰ ਫੇਲ ਹੋ ਗਏ ਨੇ, ਤਾਂ ਉਹਨਾਂ ਨੂੰ ਤੇ ਵੈਸੇ ਪੈਸੇ ਚਾੜ ਦੇ ਸਭ
ਹੁਣ ਤੁਸੀਂ ਇਗਜ਼ਾਮ ੳਯ ਤੇ ਯਛ ਲਾ ਲਓ ਟੀਚਰਸ ਨੇ ਉਹ ਹੁਣ ਸਕੂਲੇ ਇੰਨੀ ਗਰਮੀ 'ਚ ਸਰਦੀ ' ਪੜ੍ਹਾਉਂਦੀਆਂ ਨੇ ਸਵੇਰੇ ਆਉਂਦੀਆਂ ਨੇ ਆਪਣੇ ਬੱਚਿਆਂ ਨੂੰ ਖਵਾ ਪਿਆ ਕੇ ਉਹਨਾਂ ਨੂੰ ਸਕੂਲੇ ਤੋਰ ਕੇ ਆਪਣੇ ਹਸਬੈਂਡ ਨੂੰ ਤੋਰ ਕੇ ਘਰ ਦਾ ਸਾਰਾ ਕੰਮ ਕਰਕੇ ਸਕੂਲਾਂ ਆਂਦੀਆਂ ਨੇ, ਉਹਨਾਂ ਦੀ ਇੱਕ ਛੁੱਟੀ ਦੇ ਬਦਲੇ, ਉਹਨਾਂ ਦਾ ਪਤਾ ਨਹੀਂ ਕਿੰਨੇਂ ਪੈਸੇ ਵਿੱਚੋਂ ਕੱਟ ਸੇਲਰੀ ਵਿੱਚੋਂ।
ਹੂੰ
ਕਿਉਂ ਉਹ ਮਿਹਨਤ ਨਹੀਂ ਕਰਦੇ? ਜੇ ਤੁਸੀਂ ਅੱਗੇ ਇੰਪਲੋਇਅਰ ਹੋ, ਜਿਹੜੇ ਇੰਪਲੋਏਜ਼ ਨੇ
ਘੱਟ ਕਰ ਦਿੰਦੇ, ਜਦੋਂ ਇਹ ਬੱਚਿਆਂ ਦੀ ਇੱਕ ਮਹੀਨੇ ਦੀ ਛੁੱਟੀਆਂ ਮਿਲਦੀਆਂ ਵਾ, ਉਦੋਂ ਅਡਵਾਂਸ ਫੀਸ ਕਿਉ ਲੈਂਦੇ ਨੇ ਫਿਰ?
ਹਾਂਜੀ, ਇਹ ਤੇ ਹੈ ਛੁੱਟੀਆਂ 'ਚ ਇਹਨੇ ਕੀ ਕਰਨਾ ਕੰਮ ਹੀ ਦੇਣਾ। ਦਾ ਇੱਕ
ਨਹੀਂ ਇੱਕ ਮਹੀਨਾ ਦੇ ਚਲੋ ਸਕੂਲ ਲੱਗਾ, ਅਗਲੇ ਮਹੀਨੇ ਦੀ ਤੇ ਸਾਰੀਆਂ ਛੁੱਟੀਆਂ ਹੀ ਨਾ, ਫਿਰ ਇੱਕ ਮਹੀਨੇ ਦੀ ਫੀਸ ਅਡਵਾਂਸ ਕਿਉ ਪੇ ਲੈਂਦੇ ਨੇ? ਇਹ ਵੀ ਸਰਕਾਰ ਨੂੰ ਥੋੜਾ ਹੈਨਾ, ਐਕਸ਼ਨ ਲੈਣਾ ਚਾਹੀਦਾ ਇਸ ਚੀਜ਼ ਦੇ
ਹਾਂਜੀ ਵਿਹਲੇ ਨੇ ਤੇ ਬਾਅਦ ਚ ਪੇਰੈਂਟਸ ਨੂੰ ਡਾ ਦਿੰਦੇ ਨੇ ਫੀਸਾਂ ਕਰੋ, ਫੇਰ ਨਾ ਬਹੁਤ ਜ਼ਿਆਦਾ ਨਾ ਕਰਦੇ ਨੇ ਫੋਰਸ ਬਹੁਤ ਕਰਦੇ ਨੇ, ਕਿ ਫੀਸ ਦਵੋ ਦਵੋ ਨਹੀਂ ਤਾਂ ਤੁਹਾਡੇ ਸਕੂਲ ਏਦਾਂ ਹੈ ਏਦਾਂ ਕਰ ਦੇਣਾ ਓਦਾਂ
ਹਾਂ, ਹੋਮਵਰਕ ਨਹੀਂ ਮਿਲਣਾ ਤੁਹਾਡੇ ਮਾਰਕਸ ਨੀ ਲੱਗਣੇ, ਇਹ ਚੀ ਜਾਨ ਕਰ ਦਿੰਦੇ ਨੇ। ਸਾਡੇ ਸਕੂਲ ਵਿੱਚ ਤਕਰੀਬਨ ਇ ਆ, ਥੋੜਾ ਫੈਮਲੀ ਹੈਲਥ ਇਸ਼ੂ ਜਾਂ ਥੋੜਾ ਸਾਡਾ ਵੀ ਹੋ ਗਿਆ ਸੀ, ਤੇ ਇਹਦੇ ਕਰਕੇ ਹੋਈਆਂ ਵੀ ਆ ਸਾਡੇ ਨਾਲ ਖ਼ੁਦ ਹੋਈਆਂ ਇਹ ਚੀਜ਼ਾਂ।
ਹਾਂਜੀ
ਕਿਉਂਕਿ ਪ੍ਰਿੰਸੀਪਲ ਇੰਨੇ ਬੱਚੇ ਸਾਡੇ ਸਟਾਰਟਿੰਗ ਤੋਂ ਪੜ੍ਹਦੇ ਆ ਰਹੇ, ਮੇਰੇ ਹਸਬੈਂਡ ਵੀ ਹੋ ਗਏ ਮੇਰੀ ਸਿਸਟਰ ਇਨਲੋ ਹੋ ਗਈਆਂ ਸਭ ਇੱਥੇ ਸ਼ੁਰੂ ਤੋਂ ਹੀ ਸਟਾਰਟਿੰਗ ਤੋਂ ਪੜ ਗਾ ਉਹਨਾਂ ਦੇ ਬੱਚੇ, ਹੁਣ ਉਹਨਾਂ ਦੇ ਬੱਚੇ ਹੁਣ ਹਡੇ ਬੱਚੇ ਪਰ, ਇਹ ਪ੍ਰਿੰਸੀਪਲ ਨੂੰ ਵੀ ਚਾਹੀਦਾਂ, ਇੰਨਾ ਬੱਚਾ ਹਾਡੇ ਕੋ ਦਾ ਸ ਕੁਛ ਪੜ ਪੜ੍ਹਦਾ ਆ ਰਿਹਾ ਵਾ, ਸਿਰਫ ਇੱਕ ਪਿਆਹਾ ਤੱਕ ਦਾ ਜ਼ਰੀਆ ਰੱਖਿਆ ਹੋਇਆ, ਇਹ ਨੀ ਦੇਖਿਆਂ ਕਿ ਇਨਾ ਪੁਰਾਣੇ ਬੱਚੇ ਹਾਡੇ ਕੋਲ ਇਹਨਾਂ ਦੇ ਪੇਰੈਂਟ ਤੱਕ ਪੜ੍ਹ ਕੇ ਗਏ ਨੇ, ਤੇ ਅਸੀਂ ਇਹਨਾਂ ਦੇ ਪਟ ਬਹੁਤ ਕਰਦੀਏ
ਹਾਂਜੀ ਇਹ ਸੋਚਦੇ ਨੀ ਨਾ।
ਅੱਛਾ
ਚਲੋਂ, ਜਿਹੜਾ ਠੀਕ ਆ ਜਿਹੜੇ ਦੇ ਦਿੰਦੇ ਫੀਸ, ਪਰ ਜਿਹਨ੍ਹਾਂ ਬਹੁਤ ਜ਼ਿਆਦਾ ਲੇਟ, ਜਿਹੜੇ ਮੰਨ ਲਓ ਹੁਣ ਟਵੈਲਵ, ਮਤਲਬ ਕਿ ਟਵੈਲਵ ਤੱਕ ਲਾਸਟ ਡੇਟ ਹੁੰਦੀ ਆ, ਕਿ ਹਾਂ ਇਹ ਇਦੋਂ ਤੱਕ ਤੁਸੀਂ ਫੀਸ ਦੇ ਦਿਉ।
ਹਾਂਜੀ, ਬਿਲਕੁਲ ਜੀ, ਸਤਿ ਸ਼੍ਰੀ ਅਕਾਲ। ਅ